ਹੈਲੋ!
ਹੈਲੋ,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
ਹੋਰ ਜੀ, ਠੀਕ ਠਾਕ ਜੀ?
ਬਾ ਵਧੀਆ-ਵਧੀਆ ਤੁਸੀਂ ਦੱਸੋ ਜੀ।
ਕੀ ਕਰ ਰਹੇ ਸੀ ਜੀ, ਫ੍ਰੀ ਹੋ, ਫ੍ਰੀ ਹੋ ਜੀ।
ਫਰੀ ਜੀ, ਫ੍ਰਰੀ ਹਾਂਜੀ।
ਅੱਛਾ ਜੀ! ਹਾਂਜੀ ਹੋਰ ਸਭ ਵਧੀਆ, ਹੈਲੋ!
ਬਸ ਜੀ ਵਧੀਆ - ਵਧੀਆ।
ਵਧੀਆ ਸਭ ਠੀਕ-ਠਾਕ, ਸਭ ਵਧੀਆ- ਵਧੀਆ ਠੀਕ-ਠਾਕ ਜੀ।
ਹਾਂਜੀ-ਹਾਂਜੀ ਤੁਸੀਂ!
ਹੋਰ ਕੀ ਹੋ ਰਿਹਾ ਸੀ, ਕੀ ਹੋ ਰਿਹਾ ਸੀ, ਬਸ ਠੀਕ-ਠਾਕ।
ਬਾ ਕੁਝ ਨਹੀਂ ਜੀ ਬਾ ਅੱਛਾ-ਅੱਛਾ ਨਹੀਂ ਕੁਝ ਨੀ, ਫ੍ਰਰੀ ਸੀ ਮੈਂ ਤਾਂ।
ਅੱਛਾ ਜੀ, ਅੱਛਾ ਜੀ, ਠੀਕ ਹੈ ਜੀ ਠੀਕ। ਕ ਏ ਹਾਂਜੀ -ਹਾਂਜੀ ਹੋਰ
ਹੋਰ ਸਭ ਵਧੀਆ ਜੀ।
ਵਧੀਆ ਜੀ ਵਧੀਆ। ਹੋਰ ਮੈਂ ਬਸ ਬੈਠੀ ਸੀ, ਮੈਂ ਕਿਹਾ ਚੱਲ ਕੋਲਿੰਗ ਕਰਦੀ ਆ। ਹੋਰ
ਅੱਛਾ, ਅੱਛਾ ਬਸ ਜੀ, ਬਸ ਕੁਝ ਨੀ।
ਖਾ ਪੀ ਲਿਆ ਰੋਟੀ ਪਾਨੀ?
ਨਾ, ਨਾ ਜੀ ਹਜੇ ਕਿੱਥੇ, ਲੇਟ ਬਣਾਦੀਆਂ ਬਣਾਂਦੇ ਜੀ।
ਅੱਛਾ ਜੀ, ਅੱਛਾ ਜੀ ਹੋਰ! ਬਾਹਰੀ ਖਾਣਾ ਜਿਆਦਾ ਪਸੰਦ ਕਰਦੇ, ਘਰ ਖਾਂਦੇ ਬਣਾ ਬਨੂੰ
ਬਾਹਰਲਾ, ਬਾਹਰਲਾਈ।
ਅੱਛਾ-ਅੱਛਾ, ਅੱਛਾ ਜੀ, ਬਾਸ ਮੈਂ ਤਾਂ ਜਿਆਦਾ ਅਸੀਂ ਤਾਂ ਜਿਆਦਾਤਰ ਘਰ ਦਾ ਹੀ ਬਣਾਨੇਆ, ਹਾਂ ਬੱਚਿਆਂ ਨੂੰ ਹੁੰਦਾ ਤੁਹਾਨੂੰ ਪਤਾ ਬੱਚਿਆਂ ਨੂੰ ਗ੍ਰੇਵਿਟੀ ਹੁੰਦੀ ਆ, ਹੁੰਦੀ ਲਾਲਸਾ ਜੀ ਕਿ ਬਾਰ ਦਾ ਮਿਲ ਜੇ। ਬੱਚੇ ਬਾਰ ਦਾ ਖਾਣਾ ਪਸੰਦ ਕਰਦੇ ਐ, ਆਪਾਂ ਨੂੰ ਤਾਂ ਘਰ ਦਾ ਦਾਲ, ਫੁਲਕਾ ਮਿਲ ਜੇ ਸਬ ਨੂੰ ਇਹੀ ਹੁੰਦਾ ਵੀ ਦਾਲ, ਕਿਉਂਕਿ ਘਰ ਦੇ ਜੋ ਖਾਣੇ ਦੀ ਫਾਇਦਾ ਵਾ, ਓ ਬਾਰਲੇ ਖਾਣੇ 'ਚ ਥੋੜ੍ਹਾ ਕਿਵੇਂ ਬਣਿਆ। ਕਿਵੇਂ ਨਈ, ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਗਿਆ ਕਿ ਨਈ ਰੱਖਿਆ ਗਿਆ ਐ ਥੋੜ੍ਹਾ ਪਤਾ ਹੁੰਦਾ ਆ ਘਰ ਅਪਨੇ ਅੱਖਾਂ ਸਾਹਮਣੇ ਬਣਿਆ ਹੁੰਦਾ ਆ ਤਾਂ ਪਤਾ ਹੁੰਦਾ ਨਾ ਵੀ ਸਾਫ਼-ਸੁਥਰਾ ਕਿਵੇਂ ਬਣਾਇਆ ਆ ਕੀ ਚੀਜ਼। ਚੀਜਾ ਪਾਈਆਂ ਹੁਣ ਬਾਰ ਦਾ ਸਾਨੂੰ ਕੀ ਪਤਾ ਕੀ ਪਾਇਆ ਕੀ ਨਈ ਪਾਇਆ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਗਿਆ ਕਿ ਨਈ ਰੱਖਿਆ ਗਿਆ ਕੀ ਕੀਤਾ ਹੁਨ ਕੀ ਕੁਛ ਵਿਚ ਮਿਕਸ ਕੀਤਾ ਕੇਹੜੇ ਮਸਾਲੇ ਪਾਏ ਪਏ ਐ ਜਾਂ ਕੁਛ ਹੂੰ ਹਨਾ ਏਹ ਗੱਲ ਦਾ ਨਾ ਤੇ ਘਰ ਦਾ ਏ ਹੁੰਦਾ ਪਤਾ ਕੇਹੜੇ-ਕੇਹੜੇ ਮਸਾਲੇ ਪਾਨੇ ਬੱਚੇ ਐ ਤੇ ਮਿਰਚ ਘੱਟ ਪਾਓ ਮਸਾਲੇ ਘੱਟ ਪਾਓ ਗਰਮੀ ਆ ਗਰਮੀ ਦੇਖਦੇ ਹੋਏ ਵੀ ਤੁਹਾਨੂੰ ਪਤਾ ਅੱਜ-ਕੱਲ ਇੰਨੇ ਮਸਾਲੇ ਨਈ ਖਾਧੇ ਜਾਂਦੇ ਹਨ। ਹਾਂਜੀ ਫੇਰ ਕਰਕੇ ਤੁਹਾਨੂੰ ਪਤਾ ਇੰਨੇ ਮਸਾਲੇ ਵੀ ਨੀ ਖਾਧੇ ਜਾਂਦੇ।
ਹਾਂ ਫੇਰ ਜਲਨ-ਜੁਲਨ ਹੋਣ ਲੱਗ ਜਾਂਦੀ ਐ ਨਾ।
ਹਾਂਜੀ-ਹਾਂਜੀ ਫੇਰ ਤਾਨੂੰ ਪਤਾ ਗਰਮੀ ਕਰਕੇ ਬੋਤ ਜਲਣ ਹੁੰਦੀ ਵੈਸੇ ਵੀ ਪਸੀਨਾ ਛੁਟ ਰਹੇ ਐ ਮੌਸਮ ਐਨਾ ਓ ਐ।
ਹਾਂ ਓ ਤਾਂ ਐ ਗੱਲ ਓ ਮੈਨੂੰ ਆਦਤ ਪਈ ਹੋਈ ਆ ਬਾਰਲੀ ਜ਼ਿਆਦਾ ਖਾਣ ਦੀ।
ਓ ਉਦੇ ਨਾਲ ਵੀ ਗਰਮੀ ਲੱਗਦੀ ਐ ਬਾਹਰਲੀਆਂ ਚੀਜ਼ਾਂ ਪਤਾ ਕੀ ਮੈਦਾ-ਮੂਦਾ ਆਪਾਂ ਖਾਨੇ ਆ ਤੇ ਫੇਰ ਤੁਹਾਨੂੰ ਪਤਾ ਗਰਮੀ ਮੈਦਾ ਵੀ ਤਾਂ ਨੁਕਸਾਨ ਈ ਕਰਦਾ ਐ। ਤਾਂਹੀ ਤਾਂ ਹੈ ਹਾਂਜੀ। ਪਰ ਤਾਨੂੰ ਪਤਾ ਵੱ ਵੱਡੇ ਲੋਕ ਤਾਂ ਖਾ ਲੈਂਦੇ ਆ ਘਰ ਦਾ ਬੱਚੇ ਨੀ ਅੱਜ-ਕੱਲ ਦੇ ਖਾਂਦੇ ਉਨਾਂ ਨੂੰ ਤਾਂ ਬਾਰ ਦਾ ਈ ਚਾਈਦਾ ਹੁਣ ਹਾਂਜੀ, ਓ ਤੁਹਾਨੂੰ ਪਤਾ ਅੱਜ ਓ ਬਾਰ ਦਾ ਐਪਸ ਚਲੀ ਆ ਪਈ ਆ ਬੱਚੇ ਔਡਰ ਕਰ ਦਿੰਦੇ ਐ।
ਹੂੰ ਏਹ ਵੀ ਹੈਗਾ।
ਹਾਂਜੀ ਫੇਰ ਤੁਹਾਨੂੰ ਪਤਾ ਬਾਰ ਦਾ ਫੇਰ
ਅੱਛਾ ਜੀ।
ਹਾਂਜੀ-ਹਾਂਜੀ ਹੋਰ ਜੀ ਹੋਰ ਸਬ ਬਸ ਅ ਦੇਖ ਰਹੇ ਸੀ ਕੁਛ ਬਣਾਨ ਬਾਰੇ ਮੈਂ ਕਿਹਾ ਚੱਲ ਘਰ ਦੇ ਈ ਬਣਾਨੇ ਆ ਬੱਚੇ ਕਹਿ ਰਹੇ ਸੀ ਕੁਛ ਮੰਗਾ ਦੋ ਬਾਰੋਂ ਮੰਗਾ ਦੋ ਮੈਂ ਕੇਹਾ ਨਈ-ਨਈ ਘਰ ਈ ਬਣਾਵਾਂਗੇ ਕੁਛ ਬਣਾ ਲੋ।
ਨਈ-ਨਈ ਬੱਚੇ ਤੇ ਥਾਡੇ ਬੱਚੇ ਕਿੰਨੇ ਆ?
ਹੈਲੋ, ਹਾਂਜੀ-ਹਾਂਜੀ ਹੋਰ ਸਭ ਵਧੀਆ ਜੀ ਵਧੀਆ।
ਬਸ ਵਧੀਆ ਜੀ ਵਧੀਆ ਜੀ ਵਧੀਆ।
ਬੱਚੇ ਬਸ ਖਾ ਕਹਿ ਦੇਣਗੇ ਐਹ ਬਣਾ ਲੋ, ਓ ਬਣਾ ਲੋ, ਆਲੂਆਂ ਦੇ ਬਣਾ ਲੋ, ਪਿਆਜਾਂ ਦੇ ਬਣਾ ਲੋ ਕਦੀ ਕਹਿਣ ਗੇ ਐ ਮੈਂਨੂੰ‌ ਮਕਰੋਨੀ ਬਣਾ ਲਓ ਬਸ ਕਦੀ ਪੀਜ਼ਾ ਬਣਾ ਲੋ
ਕੋਈ ਵੀ ਗੱਲ ਸਹੀ ਐ ਜੀ ਸਹੀ ਐ।
ਹਾਂ ਪਰ ਏਹ ਨੀ ਨਾ ਅਗਰ ਮੈਦਾ-ਮੂਦਾ ਵੀ ਇੰਨਾ ਮੈਂ ਮੈਂ ਪਸੰਦ ਨੀ ਬੱਚ
ਏ ਨੀ ਜਿੰਨੀਆਂ ਆਪਾਂ ਘਰੇ ਚੀਜ਼ਾਂ ਬਣਾਈ ਜਾਵਾਗੇ ਵਧੀਆ ਨਾ।
ਹਾਂਜੀ, ਘਰੇ ਨਾ ਫੇਰ ਆਪਾਂ ਮੈਦੇ ਦੀ ਜਗ੍ਹਾ ਸੂਜੀ ਯੂਜ ਕਰ ਵਰਤ ਸਕਦੇ ਆ। ਏ ਹੋ ਜਾਂਦੈ ਅ ਆ ਚਾਵਲਾਂ ਦਾ ਆਟਾ ਵਰਤ ਸਕਦੇ ਆ, ਤਾਨੂੰ ਪਤਾ ਮੈਦਾ ਜਿਹੜੇ ਸੂ ਜਗਾ ਤਾਂ ਵੈਸੇ ਵੀ ਹੈਲਦੀ ਹੁੰਦੀ ਐ। ਮੈਂ ਚਾਵਲਾਂ ਦਾ ਆਟਾ ਵੀ ਚਲੋ ਠੀਕ ਐ ਚਾਵਲਾਂ ਦੇ ਆਟੇ ਦਾ ਜਿਵੇਂ ਆਪਾਂ ਓ ਬਣਾ ਲਿਆ ਪਾਓ ਚੀਲਾ ਜਿਹਾ ਬਣਾ ਲਿਆ ਚਲ ਉਦੇ 'ਚ ਆਪਾਂ ਬੱਚਿਆਂ ਲਈ ਫਿਰ ਸਬਜ਼ੀਆਂ ਵੀ ਪਾ ਸਕਦੇ ਆ ਸਾਰੀ ਤਰ੍ਹਾਂ ਦੀਆਂ। ਫੇਰ ਏ ਨਾ ਬੱਚੇ ਨਾਲੇ ਹਾਂਜੀ ਮੈਦਾ ਅ ਦੇਖੋ ਜੀ ਉਨਾਂ ਨੇ ਸਬਜ਼ੀਆਂ ਕਿਹੜੀਆਂ ਪਾਈਆਂ, ਗਲੀਆਂ-ਸੜੀਆਂ ਪਾਈਆਂ, ਕੀ ਆਪਾਂ ਤਾਂ ਘਰ ਸਾਫ਼-ਸੁਥਰੀਆਂ ਸਬਜ਼ੀਆਂ ਪਾਵਾਂਗੇ ਨਾ!
ਹਾਂਜੀ ਹਾਂਜੀ।
ਫੇਰ ਇਹ ਗੱਲ ਹੋ ਜਾਂਦੀ ਐ, ਇਹ ਗੱਲ ਹੋ ਜਾਂਦੀ ਐ। ਹਾਂ ਹੋਰ ਜੀ, ਓ ਤਾਂ ਇਸ ਕਰਕੇ ਕੁਝ ਨੀ ਆ ਹੋਰ ਬੋਤ ਜੀ ਬਹੁਤ ਗਰਮੀ ਪਰ ਨੀ ਐ ਪਾਣੀ ਕੁਛ ਪਾਣੀ ਪੀ-ਪੀ ਕੇ ਵੀ, ਭੁੱਖ ਵੀ ਇੰਨੀ ਲੱਗਦੀ ਤਾਂ ਹੈ ਨੀ ਵੈਸੇ। ਪਾਣੀ ਪੀ ਜੌ, ਪੀ ਜੌ! ਹਾਂਜੀ, ਪਾਣੀ ਪੀ ਜੌ, ਪੀ ਜੌ ਹਰ ਵੇਲੇ, ਬਸ ਉਹਦੇ ਕਰਕੇ ਥੋੜ੍ਹੀ ਭੁੱਖ ਪਰ ਏ--ਹਾਂਜੀ-ਹਾਂਜੀ, ਪੇਟ ਵੀ ਭਰਿਆ-ਭਰਿਆ ਲੱਗਦਾ।
ਹਾਂਜੀ ਹੁ, ਇਹ ਵੀ ਗੱਲ ਆ! ਉਹ ਸਾਰ ਦਿਨ ਪਾਣੀ ਪੀ ਜਾਂਦੇ, ਕਦੇ ਜੂਸ ਹੋ ਗਿਆ
ਹਾਂਜੀ, ਹਾਂਜੀ।
ਉਹਦਾ ਨਾ ਇੱਕ ਪਸੀਨਾ ਬਹੁਤ ਆਈ ਜਾਂਦਾ, ਇੰਨਾ ਖਾਧਾ ਵੀ ਨੀਂ ਜਾਂਦਾ।
ਹਾਂਜੀ-ਹਾਂਜੀ, ਗਰਮੀ ਕਰਕੇ ਨਾ, ਪਸੀਨਾ ਵੀ ਬਹੁਤ ਆਉਂਦਾ ਐ, ਇਹ ਤਾਂ ਗੱਲ ਸਹੀ ਐ।
ਹਮ।
ਹਾਂਜੀ, ਹੋਰ, ਤੇ ਉਹ ਬਸ ਕੁਛ ਗਰਮੀਆਂ 'ਚ ਵੈਸੇ ਖਾਣ ਨੂੰ ਇੰਨਾ ਨੀ ਦਿਲ ਕਰਦਾ। ਜੇ ਫੇਰ ਮੌਸਮ ਥੋੜਾ ਠੀਕ ਹੋਵੇ ਨਾ, ਥੋੜਾ ਜਿਹਾ ਠੰਢਾ ਹੋਵੇ, ਫਿਰ ਬੰਦਾ
ਦੋ ਟਾਈਮ ਰੋਟੀ ਖਾਧੀ ਜਾਵੇ ਓਹੀ ਬਹੁਤ ਐ।
ਓ ਵੀ ਨੀ ਖਾਧੀ ਜਾਂਦੀ, ਅੱਜ-ਕੱਲ੍ਹ ਗਰਮੀ ਕਰਕੇ। ਹਾਂ। ਹਾਂਜੀ! ਪਰ, ਇਹ ਏ ਕਿ ਘਰ ਦੀ ਚਲੋ‌ ਫਿਰ ਵੀ ਬੰਦਾ ਹਲਕਾ-ਫੁਲਕਾ ਖਾ ਲੈਂਦਾ ਨਾ, ਤੇ ਥੋੜਾ ਚਲੋ ਹੋ ਜਾਂਦਾ। ਬਾਹਰ ਵੀ ਤਾਂ ਇੱਕ ਟੈਮ ਕੋਈ ਵੀ ਚੀਜ਼ ਖਾਵੇ ਬੰਦਾ, ਉਹ ਇੰਨਾ ਉਹ ਨਹੀਂ ਨਾ ਹੁੰਦਾ। ਭਾਰੀਪਨ ਲੱਗਦਾ ਐ। ਹਾਂਜੀ, ਹਾਂਜੀ, ਹੋਰ? ਸਹੀ ਐ ਨਾ, ਕਿਉਂਕਿ ਫੇਰ ਪਾਣੀ ਦੀ ਪਿਆਸ ਲੱਗਦੀ ਪਾਣੀ ਦੇ ਫ਼ਾਇਦੇ ਤਾਂ ਬਹੁਤ ਐ, ਪਾਣੀ ਪੀਣਾ ਤਾਂ ਬਹੁਤ ਅੱਛਾ ਐ, ਬਹੁਤ ਚੰਗੀ ਗੱਲ ਐ। ਪਾਣੀ ਤਾਂ ਵੈਸੇ ਸਗੋਂ ਪੀਣਾ ਚਾਹੀਦਾ ਐ। ਪਰ ਇਹ ਐ ਨਾ ਵੀ, ਗਰਮੀ ਕਰਕੇ ਅ ਤਾਂ ਪਿਤਾ ਜਾ
ਠੰਡਾ ਪਾਣੀ, ਹਾਂ! ਹਾਂਜੀ-ਹਾਂਜੀ, ਠੰਡਾ ਪਾਣੀ ਪੀਓ, ਫੇਰ ਉਹ ਤੁਹਾਨੂੰ ਪਤਾ, ਗਲੇ ਖਾਂਸੀ ਲੱਗ ਜਾਂਦੀ ਐ।
ਹਮ! ਮੈਂ ਰਾਤ ਨੂੰ, ਰਾਤ ਨੂੰ ਮੇਰਾ ਗਲਾ ਫੜਿਆ ਜਾਂਦਾ ਐ, ਰੋਜ਼ ਈ।
ਹਾਂਜੀ। ਸਹੀ ਹੁੰਦਾ ਐ। ਠੰਡਾ ਪਾਣੀ ਨਾ, ਮੈਂ ਤਾਂ ਵੈਸੇ ਉਹਨੂੰ ਓ ਈ ਕਰਦੀ ਆ ਵੀ, ਜਿੰਨਾ ਠੰਡੇ ਪਾਣੀ ਤੋਂ ਬਚਿਆ ਜਾਵੇ, ਪਰ ਕਿਸੇ ਟਾਈਮ 'ਤੇ ਬਹੁਤ ਗਰਮੀ ਲੱਗਦੀ, ਫੇਰ ਹੁੰਦਾ ਚਲ, ਠੰਡਾ ਪਾਣੀ ਪੀ ਲਿਏ। ਹਾਂਜੀ। ਫੇਰ ਇਹ ਹੋ ਜਾਂਦਾ ਨਾ, ਚੱਲ ਥੋੜ੍ਹਾ ਜਿਹਾ ਪੀ ਲਿਏ। ਪਰ ਇਹ ਜੇ, ਜਦੋਂ ਠੰਡਾ ਪਾਣੀ ਪੀ ਲੋ ਫੇਰ ਗਲਾ ਫੜਿਆ ਜਾਂਦਾ ਐ, ਪਰ ਇਹ ਕਿ ਹਾਂ! ਪਰ ਇਹ ਕਿ ਪਾਣੀ ਆਪਾਂ ਜਿੰਨਾ ਗਰਮੀਆਂ ਚ ਪੀਆਗੇ, ਉਹਦੇ ਫਾਇਦੇ ਵੀ ਐ, ਚੱਲ, ਆਪਣਾ ਅੰਦਰੋਂ ਪਸੀਨਾ, ਗਰਮੀ ਨਿਕਲਦੀ ਐ ਪਾਣੀ ਜਾਦਾ ਪੀਣ ਨਾਲ, ਇਹੋ ਜਾਂਦਾ। ਹਾਂਜੀ, ਹਾਂਜੀ।
ਏ ਈ, ਏ ਈ।
ਹਾਂਜੀ। ਤੇ ਓ ਫੇਰ ਜੇ ਹਾਂਜੀ। ਬਸ ਵਧੀਆ- ਵਧੀਆ। ਕੁਛ ਮੌਸਮ ਦਾ ਵੀ ਹੋ ਰਿਹਾ ਐ, ਮੌਸਮ ਕਦੀ ਕਿਹੋ ਜਿਹਾ ਹੋ ਜਾਂਦਾ ਐ। ਕਦੀ ਠੰਡਾ ਹੋ ਜਾ ਹਾਂਜੀ-ਹਾਂਜੀ ਛੁੱਟੀਆਂ ਕਰਕੇ, ਵੈਸੇ ਈ ਬ--ਤੁਹਾਨੂੰ ਪਤਾ, ਬੱਚਿਆਂ ਦੀਆਂ ਰੋਜ਼ ਹੀ ਨਵੀਆਂ-ਨਵੀਆਂ ਫਰਮਾਇਸ਼ਾਂ ਹੋ ਜਾਂਦੀਆਂ ਐ। ਏ ਬਣਾ ਲੋ, ਏ ਬਣਾ ਲੋੋ। ਬੱਚੇ ਕਹਿਣਗੇ ਮਾ ਏ ਮੰਗ ਲੋ! ਮੈਂ ਕਿਹਾ ਮੰਗਾਨਾ ਕਾਦੇ ਲਈ ਐ, ਕਹਿਓ ਇਹੋ ਹੀ ਨਾ, ਘਰ ਬਣਾਣੇ ਆ। ਕੁਛ ਬਣਾ ਕੇ ਦਿੰਣੇ, ਬਣਾ ਦਿੰਣੇ ਆ ਚਲੋ, ਕੋਈ ਗੱਲ ਨੀ।
ਜਿੰਨਾ ਘਰ ਖਾਵਾਂਗੇ। ਉਹ ਵਧੀਆ ਜੀ, ਵਧੀਆ ਐ। ਯੂਟਿਊਬ ਤੋਂ ਦੇਖ ਲਓ, ਚਾਹੇ।
ਹਾਂਜੀ-ਹਾਂਜੀ ਅੱਜ-ਕੱਲ ਉਹੀ ਨਾ ਇੱਕ ਦੂਜੇ ਤੋਂ ਪੁੱਛ ਲਓ। ਰੈਸਪੀ ਸ਼ੇਅਰ ਆਪਾਂ ਕਰ ਸਕਦੇ ਆ। ਹੁਣ ਜਿਵੇਂ ਕੋਈ, ਕਦੀ ਹੁਣ ਜਿਵੇਂ ਕਈ ਵਾਰ ਨਹੀਂ, ਕੋਈ ਚੀਜ਼ ਬਣਾਣੀ ਆਉਂਦੀ। ਉਹ ਹੁੰਦਾ ਵੀ ਚਲੋ ਯੂਟਿਊਬ ਤੋਂ ਦੇਖ ਜਾ ਕਿਸੇ ਕੋਲੋਂ ਪੁੱਛ ਲੋੋ ਅੱਜ-ਕੱਲ ਤੁਹਾਨੂੰ ਪਤਾ, ਹਰ ਕੋਈ ਬਣਾਣ ਚ ਦਾ ਯੂਟਿਊਬ ਦੇ ਐਕਸਪਰਟ ਹੁਣ ਜਿੰਨੇ ਆਪ ਬਣਾਈ ਹੁੰਦੀ। ਓ ਚਲੋ ਅੱਗੋਂ ਦੱਸ ਦਿੰਦਾ ਕਿ ਆ, ਚੀਜ਼ ਬਣਾ ਲੋ। ਅੱਜ ਜਵੇਂ ਬਣਾ ਲੋ, ਇਵੇਂ
ਹੁਣ ਮੈਨੂੰ ਏਦਾਂ ਈ ਐ ਮੈਂ ਜਿਵੇਂ, ਮੈਨੂੰ ਆਉਂਦਾ ਐ। ਪੜ੍ਹਾਈ ਜਾਂਦਾ ਬਾਹਰ ਘਰੇ ਹੋ ਗਿਆ।
ਹਾਂਜੀ-ਹਾਂਜੀ ਠੀਕ ਐ ਠੀਕ ਐ। ਹਾਂਜੀ, ਮੈਂ ਵੀ ਇੰਝੀ ਕਰਦੀ ਆ। ਜੋ ਚੀਜ਼ ਹੁੰਦਾ ਬਣਾਉਣਾ ਹੁੰਦਾ ਜਿਵੇਂ ਕੋਈ ਯੂਟਿਊਬ ਤੋਂ ਵੀ ਦੇਖ ਲੈਂਣੇ ਆ। ਕਈ ਵਾਰ ਸਹੇਲੀਆਂ ਨਾਲ ਵੀ ਥੋੜਾ ਡਿਸਕਸ਼ਨ ਕਰ ਲਈਦਾ ਆਪਣਾ ਆਪਸ 'ਚ ਵਿਚਾਰ ਕਰ ਲਈਦਾ। ਫਿਰ ਦੱਸ ਦਿੰਦੀ ਹਾਂ। ਉਹ, ਇਹ ਕਿ ਯੂਟਿਊਬ ਚ ਨਾ ਇਨਾ ਜਿਵੇਂ ਬਣਾਣੇ ਨਾ ਆਪਣੇ ਉਹ ਚੀਜ਼ ਜਦੋਂ ਸਹੇਲੀਆਂ ਕੋਈ ਦੱਸ ਦਿੰਦੀਆਂ ਐ ਨਾ। ਤੇ ਚਲੋ ਹੁਣ ਜਿਵੇਂ ਪਿੱਛੇ ਹੁਣ ਪਹਿਲੇ ਆਪਾਂ ਜਿਵੇਂ ਕਸਟਰਡ ਬਣਾਣੇ ਆ। ਹੁਣ, ਕਿਸੇ ਨੇ ਮੈਨੂੰ ਪਿੱਛੇ ਦੱਸਿਆ ਸੀਗਾ ਨੋਨ ਜਾਣ-ਪਛਾਣ ਦਾ ਕਹਿੰਦੇ ਤੁਸੀਂ ਨਾ ਦੁੱਧ ਵਿੱਚ ਮਤਲਬ ਕਿ ਬ੍ਰੈਡ ਨੂੰ ਕਰ ਲਿਆ ਕਰੋ ਉਹਨੂੰ ਦੁੱਧ ਦੁੱਧ ਨੂੰ ਉਬਾਲ ਕੇ ਉਹਦੇ ਚ ਥੋੜੀ ਬ੍ਰੈਡ ਜਿਹੀ ਉਹ ਕਰਕੇ ਪਾ ਲਿਆ ਕਰੋ ਤੋੜ ਮਰੋੜ ਕੇ ਉਹ ਬਣਾਇਆ ਇੱਕ ਦੋ ਵਾਰ ਵੀ ਬਹੁਤ ਅੱਛੀ ਚੀਜ਼ ਬਣੀ ਕਿ ਬੱਚਿਆਂ ਨੂੰ ਬੜੀ ਅੱਛੀ ਲੱਗੀ ਜਦੋਂ ਠੰਡੀ ਹੋ ਜੇ ਠੰਡੀ ਹੋਈ ਜੇ ਉਹਨੂੰ ਮਾੜੀ ਜੇ ਹਾਂਡੀ ਜੀ ਚਲਾ ਦੋ ਚਲੋ ਜੇ ਹਾਂਡੀ ਨਾ ਵੀ ਚਲਾਉਣੀ ਤਾਂ ਐਵੇਂ ਪਹਿਲੇ ਹੀ ਤੋੜ ਕੇ ਪਾ ਦੋ ਤੇ ਐਂ ਲੱਗਦਾ ਜਿਵੇਂ ਨਾ ਰਬੜੀ ਖਾ ਰਹੇ ਹਾਂ ਮਤਲਬ ਤੇ ਵਿੱਚ ਜਦੋਂ ਠੰਡੀ ਹੋ ਜੇ ਮਤਲਬ ਕਿ ਡਰਾਈ ਫਰੂਟ ਪਾ ਕੇ ਉਹਨੂੰ ਠੰਡਾ ਕਰ ਲੋ ਡਰਾਈ ਫਰੂਟ ਪਾਉਣਾ ਡਰਾ ਫਰੂਟ ਪਾ ਲੋ ਫਰੂਟ ਪਾਣਾ ਫੂਟ ਪਾ ਲੋ ਚਲੋ ਉਹਨੂੰ ਪਾ ਕੇ ਠੰਡਾ ਇੱਕ ਬੱਚਿਆਂ ਲਈ ਚੀਜ਼ ਹੀ ਬਣ ਜਾਂਦੀ ਹੈ ਬੱਚੇ ਬਣਾਏ ਸੀ ਪਿੱਛੇ ਦੋ ਚਾਰ ਵਾਰ ਬੱਚਿਆਂ ਨੂੰ ਬੜੀ ਅੱਛੀ ਲੱਗੀ ਬੱਚੇ ਕਹਿੰਦੇ ਕਸ਼ਟੋ ਨਾਲੋਂ ਸਗੋਂ ਵਧੀਆ ਬਣੀ ਆ ਤੁਹਾਡੀ ਇਹ ਚੀਜ਼ ਮੈਂ ਹਾਂ ਮੇਰੀ ਸਹੇਲੀ ਨੇ ਮੈ ਕਿਸ ਨਾ ਜਾਣ ਪਛਾਣ ਨਹੀਂ ਮੇਰੇ ਨਾਲ ਦੱਸੀ ਸੀ ਮੈਨੂੰ ਐਵੇਂ ਫਿਰ ਤਾਂ ਪੁੱਛ ਪੁੱਛ ਕੇ ਚਲੋ ਅੱਜ ਕੱਲ ਇਹ ਨਾ ਫਿਰ ਘਰ ਵਧੀ ਜਾਂਦਾ ਮੇਨ ਇਹ ਹੋ ਜਾਂਦਾ ਘਰ ਦਾ ਵੀ ਚੱਲ ਘਰ ਦੀ ਚੀਜ਼ ਆਪਾਂ ਨੂੰ ਪਤਾ ਨਾ ਵੀ ਆਪਾਂ ਸਾਫ਼ ਸੁਥਰਾ ਦੁੱਧ ਲਿਆ ਕਿਹੜਾ ਦੁੱਧ ਲਿਆ ਕਿਹੜੀ ਆਪਾਂ ਬ੍ਰੈਡ ਲਈਏ ਸਾਫ਼ ਹੈ ਚੀਜ਼ਾਂ ਸਾਫ਼ ਭਾਂਡੇ ਲਏ ਹੈ ਸਾਫ਼ ਹੱਥਾਂ ਨਾਲ ਬਣਾਈ ਹੈ।
ਹਾਂਜੀ
ਪਤਾ ਕੀ ਫਾਸਟ ਫੂਡ ਬੱਚੇ ਖਾ ਤਾਂ ਲੈਂਦੇ ਆ ਸ਼ੌਕ ਨਾਲ ਪਰ ਉਹਦਾ ਫਿਰ ਨੁਕਸਾਨ ਵੀ ਤੇ ਉਹਦਾ ਹਜ਼ਮ ਨੀ ਹੁੰਦਾ ਜਲਦੀ ਫਿਰ ਜੇ ਬੱਚੇ ਨੂੰ ਕਹੋ ਨਾ ਕੁਛ ਖਾ ਲੋ ਪੇਟ ਭਰਿਆ ਪਿਆ ਪੇਟ ਭਰਿਆ ਪਿਆ ਪਾਣੀ ਦੇ ਦੋ ਪਾਣੀ ਦੇ ਦੋ ਪਿਆਸ ਲੱਗੀ ਪਿਆਸ ਭੁੱਖ ਲੱਗੀ ਸੀ ਫਿਰ ਇਹੀ ਕੁਛ ਕਰਦੇ ਰਹਿੰਦੇ ਇਹ ਗੱਲ ਹੋ ਜਾਂਦੀ ਹੈ ਨਾ ਤੇ ਤਾਂ ਕਰਕੇ ਹਾਂਜੀ
ਹੋਰ ਸਭ ਵਧੀਆ ਜੀ
ਹਾਂਜੀ ਵਧੀਆ ਵਧੀਆ ਹੋਰ ਬਸ ਵੈਸੇ ਤਾਂ ਘਰ ਹੀ ਖਾਣਾ ਚਾਹੀਦਾ ਜ਼ਿਆਦਾਤਰ ਇੱਕ ਗਰਮੀਆਂ ਪਾਣੀ ਵਗੈਰਾ ਪੀਣਾ ਚਾਹੀਦਾ ਖੁੱਲਾ ਪਾਣੀ ਨੂੰ ਰੱਜ ਕੇ
ਹਾਂ ਸਹੀ ਹੈ ਹੀ ਸਹੀ ਹੈ ਉਹ ਪਤਾ ਹੁੰਦਾ ਇਸ਼ਕ ਸਰੀਰ ਦਾ ਵੀ ਕਦੋਂ ਗਰਮੀ ਹੋ ਜਾਂਦੀ ਸਰੀਰ ਚ
ਉਹ ਗਰਮੀ ਹੋ ਜਾਂਦੀ ਐ, ਫੇਰ ਏਹੀ ਨਾ ਮੌਸਮ ਦਾ ਪਤਾ ਨੀ ਹੁੰਦਾ, ਅੱਜ-ਕੱਲ ਧੁੱਪੇ ਫਿਰਨਾ ਨੇ ਜਿਆਦਾ ਘੱਟ ਬੰਦਾ ਫਿਰੇ ਨਾ ਥੋੜਾ ਅੰਦਰ ਹੀ ਰਵੇ ਤਾਂ ਜ਼ਿਆਦਾ, ਅੱਜ-ਕੱਲ ਬਹੁਤ ਗਰਮੀ ਆ। ਹੂਂ, ਹਾਂਜੀ-ਹਾਂਜੀ ਗਰਮੀ ਕਰਕੇ ਫੇਰ ਓਹੀ ਨਾ। ਤਾਂਹੀ ਤਾਂ ਕੈਹੰਦੇ ਪਾਣੀ ਵੀ ਜ਼ਿਆਦਾ ਪੀਓ, ਤੇ ਓਹ ਵੀ ਕਰੋ। ਆਪਣਾ ਘਰ ਦੀਆਂ ਚੀਜ਼ਾਂ ਖਾਓ, ਠੰਡੀਆਂ ਚੀਜ਼ਾਂ ਅੱਛੀਆਂ ਚੀਜ਼ਾਂ ਖਾਓ। ਅੱਛੀਆਂ ਚੀਜ਼ਾਂ ਖਾਓ, ਹੈਲਦੀ ਚੀਜ਼ਾਂ ਖਾਓ। ਗਰਮੀਆਂ ਤਾਂ ਵੈਸੇ ਵੀ ਹੁੰਦਾ ਚੱਲ ਦੁੱਧ ਦਂਹੀ ਜ਼ਿਆਦਾ ਖਾ ਲਓ ਤਾਂ ਬੰਦਾ ਜ਼ਿਆਦਾ ਵਧੀਆ ਦ ਦਹੀਂ ਦੂਹੀਂ ਖਾ ਲਵੇ ਲੱਸੀ ਪੀ ਲਵੇ। ਕਿਉਂਕਿ ਹਾਂਜੀ ਏਹ ਹੋ ਜਾਂਦਾ ਨਾ, ਸਰਦੀਆਂ ਚ ਏ ਹੋ ਜਾਂਦੀ। ਸਰਦੀਆਂ ਤਾਂ ਨਾ ਬੰਦਾ ਜੋ ਮਰਜ਼ੀ ਖਾਵੇ ਹਜ਼ਮ ਹੋਂਦੈ, ਪਰ ਗਰਮੀਆਂ ਚ ਖਾ ਕੇ ਪਚਾਣਾ ਵੀ ਥੋੜਾ ਜੇਹਾ ਹੋ ਜਾਂਦਾ ਵਾ।
ਹਾਂ ਐ ਵੀ ਗੱਲ ਸਈ ਐ ਤੁਹਾਡੀ।
ਹੋ, ਸਭ ਵਧੀਆ।
ਹਾਂਜੀ-ਹਾਂਜੀ-ਹਾਂਜੀ।
ਤੁਸੀਂ ਬ ਬਾਰਲਾ ਬੂਰਲਾ ਵੀ ਖਾਂਦੇ ਹੋ ਘਰ ਦੀ ਬਣਾ ਕੇ ਖਾਂਦੇ ਓ।
ਬਾਹਰਲੇ ਖਾਂਦੀ ਸੀ ਜ਼ਿਆਦਾਤਰ ਤਾਂ, ਕਦੇ-ਕਦੇ ਹੋ ਗਯਾ ਰੋ ਅ ਰੋਟੀ ਖਾ ਲਈ ਦੀ ਐ।
ਐਸਾ ਕਰਦਾ ਕਿ ਰੋਟੀ ਜ਼ਰੂਰ ਖਾਣੀ ਚਾਈਦੀ ਐ ਰੋਟੀ ਨਾਲ ਆਪਣੇ ਸਰੀਰ ਨੂੰ ਫਿਰ ਵੀ ਤਾਕਤ ਮਿਲਦੀ ਐ।
ਨਈ ਰੋਟੀ ਤੇ ਖਾਂਦਾ ਵਾਂ, ਕਈ ਵਾਰ ਵਿੱਚ ਫਿਰ ਇੱਕ ਜੇ ਇੱਕ ਵਾਰ ਖਾ ਲਈਏ ਫੇਰ ਲੋੜ ਨੀ ਪੈਂਦੀ ਖਾਣ ਦੀ।
ਹਾਂ ਏਹ ਗਰਮੀ ਕਰਕੇ ਨੀ ਲੋੜ ਗਰਮੀ ਚ ਤਾਂ ਨੀ ਲੋੜ ਪੈਂਦੀ, ਕਿਉਂਕ ਗਰਮੀ ਚ ਆਪਾਂ ਪਾਣੀ ਬਹੁਤ ਪੀਂਣੇ ਆਂ।
ਹਾਂ ਏਹ ਵੀ ਕਰ ਪਾਣੀ ਕਰਕੇ ਢਿੱਡ ਭਰ ਜਾਂਦੈ, ਠੰਡਾ ਪਾਣੀ ਹੋ ਗਿਆ।
ਹਾਂਜੀ-ਹਾਂਜੀ-ਹਾਂਜੀ ਹੋਰ ਹੋਰ ਸਭ ਵਦੀਆ-ਵਦੀਆ। ਹਾਂਜੀ ਹੋਰ।
ਪਿੱਛੇ ਬਾਰ ਗਿਆ ਸੀ ਓੱਥੇ ਬੋ ਖਾਦਾ ਸੀ ਬਾਹਰਲਾ।
ਨਈ ਨਾ ਫੇਰ ਬਾਰ ਬਸ ਪਤਾ ਕੀ ਅ ਥੋੜਾ ਜੇਹਾ ਧਿਆਨ ਰੱਖਣਾ ਚਾਈਦੈ ਬਾਹਰ ਦੇ ਦਾ ਵੀ। ਥੋੜਾ ਆਪਣਾ ਜ਼ਿਆਦਾਤਰ। ਆਪ ਏਹੀ ਕਰਿਆ ਕਰੋ ਵੀ ਘਰ ਦਾ ਬਣਾ ਕੇ ਬੰਦਾ ਖਾ ਲਏ ਸਾਫ਼ ਸੁਥਰਾ ਬਣਾ ਲਏ, ਥੋੜਾ ਬਣਾ ਲਏ। ਜੀ ਬਸ ਏ ਐ ਨਾ, ਹਾਂਜੀ ਹੋਰ। ਚਲੋ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅ ਅੱਛਾ ਲੱਗਯਾ ਜੀ, ਹੋਰ ਦੱਸੋ ਓਕੇ ਜੀ ਸਸ ਸ੍ਰੀ ਭਾਜੀ ਸਸ ਸ੍ਰੀ ਕਾਲ, ਸਸ ਸ੍ਰੀ ਕਾਲ। ਵਾਲਵ ਖੋਲੋਂ।